ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਹੋਰ ਠੀਕ ਠਾਕ ਹੈ
ਹਾਂਜੀ
ਠੀਕ ਠਾਕ ਮੈਂ ਕਿਆ
ਹਾਂਜੀ ਠੀਕ ਠਾਕ, ਉੱਧਰ ਸਾਰੇ ਠੀਕ ਠਾਕ
ਵਧੀਆ ਘਰੇ ਹੀ ਹੋ
ਹਾਂਜੀ ਘਰੇ ਹੀ ਆਂ
ਚਲੋ ਵਧੀਆ ਗੱਲ, ਹੋਰ ਕੀ ਬਣਾਇਆ ਅੱਜ ਅੱਜ ਘਰ
ਅੱਜ ਕੁਛ ਨਹੀਂ ਬਜ਼ਾਰੋਂ ਚਾਂਪ ਲੈਂਦੀ ਸੀ, ਅਤੇ ਘਰ ਦਾਲ ਬਣਾਈ ਸੀ
ਵਧੀਆ-ਵਧੀਆ
ਹਾਂਜੀ ਤੁਸੀਂ ਕੀ ਬਣਾਇਆ
ਸਭ ਠੀਕ-ਠਾਕ ਐ ਨਾ,
ਸਭ ਵਧੀਆ ਮੈਂ ਕਿਹਾ ਤੁਸੀਂ ਕੀ ਬਣਾਇਆ ਹੈ।
ਤੁਹਾਡੀ ਆਵਾਜ਼ ਕਲੀਅਰ ਨਹੀਂ ਆਦੀ ਵੀ ਮਾੜਾ ਨੈੱਟ ਦੇ ਕੋਲ ਜਾਓ ਜਿੱਥੇ ਨੈੱਟ ਆਏ।
ਹਾਂਜੀ। ਤੁਹਾਡੀ ਆਵਾਜ਼ ਆੜ ਅੜ ਕੇ ਆਦੀ ਪਈ ਐ ਮਤਲਬ ਸਹੀ ਨਹੀਂ ਆਦੀ, ਦੋ ਮਿੰਟ ਬਾਹਰ ਆਓ ਨਾ ਜਿੱਥੇ ਨੈਟ ਆਏ। ਤੁਹਾਡੀ ਮੈਂ ਕਿਹਾ ਆਵਾਜ਼ ਕਲੀਅਰ ਨਹੀਂ ਆਦੀ ਪਈ।
ਅ
ਹਜੇ ਵੀ ਨਹੀਂ ਆਦੀ ਵੀ।
ਹੈਲੋ,